ਹੈਲੋ। ਹੈਲੋ। ਹੈਲੋ।
ਹੈਲੋ।
ਹੈਲੋ।
ਹਾਂਜੀ।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
ਮੈਂ ਠੀਕ ਹਾਂ ਤੁਸੀਂ ਸੁਣਾਓ ਕੀ ਕਰਦੇ ਪਏ ਸੀ ਹਾਂਜੀ।
ਬਸ ਚਾਹ ਆਵਾਜ਼ ਆ ਰਹੀ ਹੈ। ਹੋਰ ਬੜੇ ਦਿਨਾਂ ਬਾਅਦ ਫੋਨ ਆਇਆ ਤੁਹਾਡਾ ਕੀ ਗੱਲ ਠੀਕ ਤੇ ਹੋ ਨਾ।
ਹਾਂਜੀ ਹਾਂਜੀ ਬਸ ਠੀਕ ਵਧੀਆ। ਹਾਂਜੀ ਹਾਂਜੀ ਮੈਂ ਬਸ ਹੁਣੇ ਆਈ ਸੀ।
ਅੱਛਾ ਕਿੰਨੇ ਦਿਨ ਲਾਏਓ?
ਬਸ ਚਾਰ ਪੰਜ ਦਿਨ ਲਗਾ ਕੇ ਆਏ ਆ। ਬੱਸ ਉਹ ਛੋਟੀ ਗੁੜੀਆ ਏ ਓਦਾ ਜੀਅ ਜਿਹਾ ਨਹੀਂ ਲੱਗਦਾ ਪਿਆ ਸੀ। ਤੇ ਜਿਲੇ ਪਾਪਾ ਨਾਲ ਵੀਡੀਓ ਕਾਲ ਹੁੰਦੀ ਸੀ ਬਸ ਰੋਣ ਲੱਗ ਜਾਂਦੀ ਸੀ। ਓਦਾਂ ਖੇਡਦੀ ਰਹਿੰਦੀ ਸੀ ਤੇ ਬਸ ਫੇਰ ਅਸੀਂ ਜਾਣਾ ਵੀ ਸੀ ਤੇ ਕਿਧਰੇ ਘੁੰੰ ਘੁੰਮਣ ਜਾਣਾ ਸੀ ਤੇ ਬਸ ਉਹਦੀ ਸਲਾਹ ਬਨੀ ਸੀ ਫੇਰ ਅੱਜ ਵਾਪਸੀ ਹੈਗੀ ਸੀ। ਫਿਰ ਆ ਗਏ ਅਸੀਂ ਵਾਪਸ ਅੱਜ ਅੱਜ ਹੀ ਆਏ ਹਾਂ। ਹੁਣ ਘੰਟਾ ਮ ਹੋਇਆ ਆਏ ਆਂ ਹਮ।
ਠੀਕ ਠੀਕ ਹੈ ਹੋਰ ਗਰਮੀ ਬੜੀ ਹੁੰਦੀ। ਪਈ ਹੈ ਛੁੱਟੀਆਂ ਹੁੰਦੀਐਂ ਚਲੋ ਬੱਚੇ ਕਹਿੰਦੇ ਨੇ। ਚਲੋ ਨਾਨਕੇ ਚਲੀਏ।
ਹਮ।
ਧਦੇ।
ਹੋਰ ਸਾਰੇ ਇਹੀ ਹੁੰਦੈ ਬੱਚਿਆਂ ਨੂੰ ਅੱਗੇ ਪਿੱਛੇ ਤੇ ਦੇਖੋ ਜੀ ਜਾਇਆ ਹੀ ਨਹੀਂ ਜਾਂਦਾ ਬੱਚਿਆਂ ਸਕੂਲ ਹੁੰਦੇ ਨੇ। ਆਂ, ਸ਼ਨੀਵਾਰ ਦੀ ਹੋ ਗੀ ਛੁੱਟੀ ਹੋ ਗੀ। ਨਈ, ਤੇ ਨ ਸ਼ਨੀ ਐਤਵਾਰ ਦੀ ਬਸ, ਐ ਏ। ਦੂਰ-ਬਾਰ ਦਾ, ਤੇ ਬੰਦਾ ਫੇਰ ਕਦੀ ਜਾ ਨੀ ਸਕਦਾ। ਜੇੜਾ ਕੋਲ ਵਾਲਾ ਏ, ਤੇ ਚਲੋ, ਓਹ ਫੇਰ ਵੀ ਹੋ ਆਏਗਾ।
ਹਾਂਜੀ-ਹਾਂਜੀ, ਐ ਤੇ ਹੈ, ਪਰ ਐ ਗੱਲ ਏ। ਲੋਕਲ ਹੋਇਆ ਨਾ, ਸੁੱਖ ਹੁੰਦੈ। ਜਿਸਲੇ ਮਰਜ਼ੀ ਚਲੇ ਜਾ, ਬੰਦਾ ਸੰਡੇ ਨੂੰ ਚਲੇ ਜਾਂਦੈ, ਚਲੋ। ਦੇਆੜੀ ਲਾ ਆਂਦੈ। ਬਾਹਰ ਦੇ, ਫੇਰ ਮੁਸ਼ਕਲ ਉਹਨਾਂ ਨੇ ਫੇਰ ਮੁਸ਼ਕਲ ਹੋ ਜਾਂਦੈ ਉਹਨਾਂ ਦਾ ਤੇ ਕਹਿੰਦੀ, ਇੱਕ ਦਿਨ ਅਸੀ ਜਾਈਏ, ਕਿ ਇੱਕ ਦਿਨ ਆਸਤੇ ਜਾਈਏ? ਜਾਈਏ, ਤਾਂ ਦੋ ਦਿਨ ਤੇ ਰਈ ਏ ਸਈ।
ਆਂ, ਬ ਇੱਕ ਮੇਰੀ ਨਨਾਨ ਹੈਗੀ ਏ। ਉਹ ਪਤਾ ਇੰਨੀ ਦੂਰ ਪੰਜਾਬ ਵਿਆਈ ਹੋਈ ਏ। ਓਹਨੂੰ ਜਦੋਂ ਵੀ ਆਂਣਾ ਹੁੰਦਾ ਦਾ ਰੈਣ, ਬਸ ਓਹਦਾ ਐਹੀ ਹੁੰਦੈ, ਕੌਣ ਲੈਣ ਆਏਗਾ। ਓਧਰੋਂ ਕੌਣ ਛੱਡਣ ਜਾਏਗਾ? ਬਸ, ਏਹੀ ਪਰਸ਼ਾਨੀ ਹੁੰਦੀ ਏ। ਔ, ਪੰਜ-ਛੇ ਘੰਟਿਆਂ ਦਾ ਰਸਤਾ ਏ।
ਹੁੰ। ਹਾਂ, ਐ ਤੇ ਹੈਈ। ਮੁਸ਼ਕਲ ਹੋਤਾ ਹੈ, ਹੁੰ।
ਹੋਰ, ਅੰਕਲ ਜੀ ਦਾ ਗਲਾ ਠੀਕ ਏ? ਪਿੱਛੇ ਜੀ ਮੈਂ ਸੁਣਿਆ ਸੀ, ਓਹਨਾਂ ਬੜੀ ਪਰਸ਼ਾਨੀ ਰੈਂਦੀ ਸੀ। ਗਲੇ ਚ ਦਰਦ ਰਹਿੰਦਾ ਸੀ, ਹੁਣ ਫ਼ਰਕ ਏ।
ਹਾਂ, ਨੀ, ਹੁਣ ਤੇ ਕੁਛ ਫਰਕ ਐ, ਕਾਫ਼ੀ ਫਰਕ ਹੈਗਾ। ਹੈਮੋ ਪੈਥਿਕ ਕੀ ਦਵਾਈ, ਕਿਸੇ ਨੇ ਦੱਸਿਆ ਸੀ, ਤੁਸੀਂ ਹੈਮੋਪੈਥਿਕ ਦਵਾਈ ਕਰੋ। ਤੇ ਓਹਦੇ ਨਾਲ ਫ਼ਰਕ ਪਏਗਾ। ਅੰਗਰੇਜ਼ੀ ਤੇ ਬੋਤ ਦਵਾਈਆਂ ਖਾ ਬੈਠੇ ਸੀ। ਚੰਡੀਗੜ੍ਹ ਤੱਕ ਦਾ ਇਲਾਜ ਕਰਾਇਆ ਸੀ। ਫੇਰ ਕਿਸੇ ਨੇ ਦੱਸ, ਤੁਸੀਂ ਨਾ ਏ ਹੈਮੋਪੈਥੀ ਈ ਦਿਖਾਓ। ਫਿਰ ਓਹ ਇਲਾਜ ਕਰੋ। ਤੁਸੀਂ, ਫੇਰ ਅਸੀਂ ਓਹੀ ਇਲਾਜ ਕਰਨ ਔ ਨਾ ਬਹੁਤ ਫਿਫਟੀ ਪਰਸੈਂਟ ਫ਼ਰਕ ਹੈਗਾ ਉਹਨਾਂ ਨੂੰ। ਤੇ ਹਜੇ ਹੋਰ ਦਵਾਈ ਕਰੇ, ਤੇ ਸਹੀ ਹੋ ਜਾਏ।
ਹਾਂ, ਹਾਂ, ਹੋਮਿਓਪੈਥਿਕ ਦਵਾਈ ਦਾ ਤੇ ਬਸ ਐ ਈ ਏ ਨਾ। ਬਈ, ਜੇ ਅਗਰ ਨੁਕਸਾਨ ਫ਼ਾਇਦਾ ਨੀ ਕਰੇਗੀ, ਤੇ ਫੇਰ ਨੁਕਸਾਨ ਵੀ ਨੀ ਕਰਦੀ। ਕਹਿੰਦੇ ਨੇ, ਹਾਂ। ਤੇ ਹਾਂ, ਐ ਤੇ ਸਹੀ ਹੈਗੇ। ਦਵਾਈ ਮੈਂ, ਤੇ ਆਪ ਜਿਵੇਂ ਕੋਈ ਖਾਂਸੀ ਵਗੈਰਾ ਹੋ ਜਾਂਦੀ ਏ ਨਾ, ਤੇ ਮੈਨੂੰ ਤੇ ਦੂਜੀ ਦਵਾਈ ਤੋਂ ਫ਼ਰਕ ਈ ਨੀ ਪੈਂਦਾ। ਮੈਂ ਤੇ ਅਈ ਦਵਾਈ ਖਾਵਾਂਗੀ, ਹੋਮਪੈਥਿਕ ਵਾਲੀ। ਡਰੋਪਸ ਲਵਾਂਗੀ, ਤੇ ਮੈਨੂੰ ਉਹਦੇ ਨਾਲ ਹੀ ਫ਼ਰਕ ਪੈਂਦਾ। ਕਈ ਵਾਰੀ ਗਲਾ, ਖੱਟਾ ਖਾਧਾ ਜਾਂਦਾ ਐ, ਉਹ ਪਕ ਜਾਂਦਾ ਏ ਦਰਦ ਹੁੰਦਾ ਐ।
ਹਾਂਜੀ।
ਤੇ ਬਸ, ਏਦੇ ਨਾਲ ਈ ਫ਼ਰਕ ਪੈਂਦਾ ਏ। ਹਾਂ, ਮੇਰੀ ਛੋਟੀ ਗੁੜੀਆ ਹੈਗੀ ਗੀ ਉਹਨੂੰ ਵੀ, ਅ ਦੂਜੀ ਦਵਾਈ ਮੈਂ ਦਵਾਂਗੀ, ਅੰਗਰੇਜ਼ੀ ਦਵਾਈ। ਤੇ ਉਹਦੇ ਨਾਲ ਨੀ ਫ਼ਰਕ ਇੰਨਾ ਪੈਂਦਾ। ਹਾਰ ਕੇ, ਮੈਨੂੰ ਐਈ ਦਵਾਈ ਲੈਣ ਕੇ ਦੇਣੀ ਪੈਂਦੀ ਏ। ਫੇਰ ਜਾ ਕੇ ਫ਼ਰਕ ਲੱਗਦਾ।
ਹਾਂਜੀ-ਹਾਂਜੀ, ਐ ਤੇ ਹੈ। ਐ ਤੇ ਹੈ।
ਬੱਚੇ ਪਤਾ ਅ ਵੇਖੋ ਜੀ, ਆਈਸਕ੍ਰੀਮਾ ਖਾ ਲੈਂਦੇ ਨੇ, ਹੈ ਫੇਰ ਠੰਡੀਆਂ ਚੀਜ਼ਾਂ ਕੋਲਡਰਿੰਕਾਂ ਪੀ ਲੈਂਦੇ ਨੇ, ਤੇ ਬਸ ਇਸ ਕਰਕੇ ਕੇ ਐ ਖੰਘ-ਖੁੰਘ, ਜੇ ਬਸ ਬੱਚਿਆਂ ਨੂੰ ਕੋਲਡ ਜ਼ੁਕਾਮ ਐ ਲੱਗਿਆ ਈ ਰਹਿੰਦਾ ਐ।
ਹਾਂਜੀ, ਹਾਂਜੀ, ਹਾਂਜੀ। ਉਹ ਬੱਚੇ ਮੰਨਦੇ ਨੀ ਨਾ ਫਿਰ ਜਿਦੱ ਕਰ ਲੈੰਦੇ ਨੇ, ਨੋਜੀ ਜ਼ੁਕਾਮ ਲੱਗਿਆ। ਫਿਰ ਵੀ ਕਹਿੰਦੇ ਨੇ ਅਸੀਂ ਖਾਣਾ।
ਹਾਂ-ਹਾਂ।
ਫੇਰ ਹੁਣ ਨਾ ਲੈ ਕੇ ਦੇ, ਫੇਰ ਵੀ ਬੱਚਿਆਂ ਨੂੰ ਹੁੰਦਾ। ਬੱਚੇ ਰੋਂਦੇ ਪੇ ਦੇਖ ਦੇਖੇ ਨੀ ਜਾਂਦੇ ਬੱਚੇ ਰੋਂਦੇ, ਇਹ ਗੱਲ ਹੋ ਜਾਂਦੀ ਏ। ਹਾਂ।
ਹੁਣ ਮੇਰੀ ਓ ਛੋਟੀ ਗੁੜੀਆਂ ਏ ਟੋਫੀਆਂ, ਚੋਕਲੇਟਾਂ ਐਨੀਆਂ ਖਾਂਦੀ ਵੀਈ ਇਹ ਤੇ ਮੈਂ ਵੇਖਿਆ ਪਰਸੋ, ਇੱਕ ਦਾੜ ਵਿੱਚੋਂ ਖੋਖਲੀ ਹੋ ਗਈ ਐ ਓਹਦੇ ਕੀੜਾ ਜਾ ਲੱਗ ਗਿਆ। ਹੁਣ ਜਾਵਾਂਗੀ ਡੈਂਟਿਸਟ ਕੋਲ ਤੇ ਖਾਵਾਂਗੀ ਬਈ ਹਾਂ ਬੀ ਯਾ ਤੇ ਓ ਮਸਾਲਾ ਭਰੇਗਾ ਕਿਉਂਕਿ ਹਲੇ ਤੇ ਤ੍ਰੈ ਸਾਲ ਦੀ ਏ। ਤੇ ਦੁੱਧ ਦੇ ਦੰਦ ਤੇ ਟੁੱਟਣਗੇ ਹੁਣ, ਛੇ-ਸੱਤ ਸਾਲ ਦੇ ਬ ਬੱਚੇ ਦੇ ਫੇਰ ਈ ਟੁੱਟਦੇ ਨੇ ਪੰਜ ਸਾਲ ਤੋਂ ਬਾਦ ਟੁੱਟਦੇ ਨੇ ਬੇ ਦੁੱਧ ਆਲੇ ਦੰਦ। ਤੇ-ਤੇ ਦਾੜਾਂ ਤੇ ਉੰਝ ਈ ਲੇਟ ਟੁੱਟਦੀਆਂ ਨੇ।
ਹਾਂਜੀ-ਹਾਂਜੀ
ਤੇ, ਹਾਂ ਮੈਂ ਕਿਹਾ ਹੁਣ ਭਰਵਾ ਦਾ ਨਹੀ ਤੇ ਦਰਦ ਛਿੜਗੀ ਤੇ ਬੜੀ ਪਰੇਸ਼ਾਨੀ ਹੋ ਜਾਣੀ ਏ।
ਹਾਂ ਏ ਤੇ ਹੈ ਐ ਬੱਚਿਆਂ ਨੇ ਫਿਰ ਮਿੱਠੇ ਖਾਣ ਤੋਂ ਰਹਿਣਾ ਨੀ ਹੈਗਾ। ਕੇ ਜਨ ਐ ਤੇ ਹੈ ਈ ਐ ਹੂੰ। ਓਹ ਡਾਕਟਰ ਨੂੰ ਦਿਖਾਓ ਤੁਸੀਂ ਠੀਕ ਹੈਗਾ।
ਹੂੰ-ਹੂੰ ਆਓ ਫੀਲਿੰਗ ਕਰ ਦੇਏਗਾ ਤੇ ਬਚਾਅ ਹੋ ਜਾਏਗਾ। ਤੇ ਮੈਂ ਡਰ ਦੇ ਪਾਇਆ ਇਹਨੂੰ ਮੈਂ ਕਿਹਾ ਦੇਖ ਲੈ ਤੇਰੀ ਦਾੜ ਵਿੱਚ ਚ ਮਿੱਢਾ ਹੋ ਗਿਆ ਐ ਵੱਡਾ ਖੱਡਾ ਹੋ ਗਿਆ ਏ। ਤੇ ਹੁਣ ਤੂੰ ਟੋਫੀਆਂ ਨੀ ਖਾਣੀਆਂ ਨਹੀ ਤੇ ਦਰਦ ਹੋ ਜਾਣੀ ਏ। ਇਹਦੇ ਨਾਨੂੰ ਕਰਵਾ ਕੇ ਆਏ ਨੇ ਦਾੜ ਆਪਣੀ। ਤੇ ਮੈਂ ਕਿਹਾ ਵੇਖ ਨਾਨੂੰ ਟੋਫੀਆਂ ਜਿਆਦਾ ਖਾਂਦੇ ਸੀ ਆ ਦੇਖ ਲੈ। ਡਾਕਟਰ ਨੇ ਦਾੜ ਕੱਢ ਦਿੱਤੀ ਐ, ਤੇ ਵੇਖਦੀ ਐ ਕਹਿੰਦੀ ਐ ਅੱਛਾ ਹੁਣ ਰੁਕੀ ਹੋਈਏ, ਹਲੇ ਖਾਧੀ ਨੀ ਟੋਫੀਆਂ ਇਹਨੇ ਕੱਲ ਦੀਆਂ।
ਅੱਛਾ।
ਤੇ ਦੁਕਾਨ ਤੇ ਵੀ ਗਈ ਏ ਸਮਾਨ ਲੈਣ। ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੇਰੀ ਦਾੜ ਵੇਖ ਲੈ ਦਰਦ ਹੋਜੇਗੀ ਆ। ਤੇ ਫਿਰ ਇਹਨੇ ਨਹੀਂ ਲਿੱਤੀ ਨਹੀਂ ਤੇ ਐ ਉਹ ਰੰਗ-ਬਿਰੰਗੀਆਂ ਗੋਲੀਆਂ ਆਉਂਦੀਆਂ ਨੇ। ਜੈਮਸ ਉਹ ਬੜੀਆਂ ਖਾਂਦੀ ਸੀ।
ਅੱਛਾ।
ਹਾਂ।
ਚਲੋ ਕੋਈ ਡਰ ਪਿਆ ਇਹਦੇ ਮਨ ਚ ਤੇ ਠੀਕ ਏ।
ਹਾਂ ਦੇਖੋ ਕਿੰਨੇ ਦਿਨ ਰਹਿੰਦਾ ਏ ਬੱਚੇ ਆ। ਥੋੜਾ ਦਿਨ ਤੇ ਰੁਕੇਗਾ ਈ।
ਹਾਂਜੀ-ਹਾਂਜੀ ਇਹ ਤੇ ਹੈ ਈ ਐ।
ਹੋਰ ਮੌਸਮ ਦਾ ਕੀ ਹਾਲ ਐ ਉਧਰ ਬਾਰਿਸ਼ ਬੁਰਿਸ਼ ਪੈਂਦੀ ਪਈ ਐ ਕਿ ਨਹੀਂ?
ਕੁੱਛ ਨਹੀਂ ਬਾਰਿਸ਼ ਪੈਂਦੀ ਪਈ ਬੜੀ ਗਰਮੀ ਏ ਬੜੀ ਗਰਮੀ ਏ।
ਅੱਛਾ।
ਤੇ ਇਹ ਜੂਨ ਦਾ ਮਹੀਨਾ ਵੀ ਤੇ ਫਿਰ ਜੂਨ ਦਾ ਮਹੀਨਾ ਇਹ ਮਹੀਨਾ ਹੋ ਗਿਆ ਅਗਲਾ ਮਹੀਨਾ ਹੋ ਗਿਆ ਤੇ ਅ ਤੇ ਗਰਮੀ ਦਾ
ਹਾਂ-ਹਾਂ ਉਹ
ਬੰਦਾ ਬਾਹਰ ਵੀ ਨਹੀਂ ਨਿਕਲ ਸਕਦਾ ਕੋਈ ਸ਼ੋਪਿੰਗ ਕਰਨੀ ਹੋਵੇ। ਤੇ ਜਾਣਾ ਹੋਵੇ ਜਾ ਵੀ ਨਹੀਂ ਸਕਦਾ ਹੈਂ ਬੜੀ ਗਰਮੀ ਲੱਗਦੀ ਏ।
ਅੱਜ ਤੇ ਕਾਰਸ਼ੀ ਹੈਗੀ ਏ ਅੱਜ ਤੇ ਅਹ ਥਾਈ ਥਾਈ ਲੱਗੀਆਂ ਹੋਈਆਂ ਨੇ ਮਿ ਠੇ ਪਾਣੀ ਦੀਆਂ ਛਬੀਲਾਂ ਤੇ ਹਾਂ। ਲੋਕਾਂ ਨੇ ਲਾਈਆਂ ਹੋਈਆਂ ਨੇ।
ਹਾਂਜੀ ਇਹ ਦਿਨਾਂ ਵਿੱਚ ਨਾ ਕਾਸ਼ਤੀ ਤੇ ਕਾਫ਼ੀ ਲੋਕ ਲਾਉਂਦੇ ਨੇ ਛਬੀਲਾਂ ਲਾਂ
ਹਾਂ ਹਾਂਜੀ-ਹਾਂਜੀ।
ਸਾਡੀ ਮਾਰਕੀਟ ਕੋਲ ਹੀ ਹੈਗੀ ਐ ਨਾ। ਤੇ ਕੱਲ੍ਹ ਕਾਸ਼ਤੀ ਹੈਗੀ ਸੀ ਤੇ ਲੋਕੀ ਧੀਆਂ ਭੈਣਾਂ ਦਿੰਦੇ ਨੇ ਨਾ। ਕਾਸ਼ਤੀ ਦਿੰਦੇ ਨੇ ਤੇ ਏਡੀਆਂ ਭੀੜਾਂ ਲੱਗੀਆਂ ਹੋਈਆਂ ਸੀ ਲੋਕੀ ਅੰਬ ਲੈਂਦੇ ਪਏ ਨੇ। ਕੋਈ ਲੀਚੀ ਲੈਂਦਾ ਪਿਆ ਐ ਕੋਈ ਕੁੱਛ ਲੈਂਦਾ ਕੋਈ ਪੱਖੀਆਂ ਲੈਂਦਾ ਪਿਆ ਐ। ਕੋਈ ਉਹ ਉਹ ਮਿੱਟੀ ਦੇ ਹੁੰਦੇ ਨੇ।
ਘੜੇ ਹੁੰਦੇ ਨੇ ਮਿੱਟੀ ਦੇ ਹ
ਦਿੰਦੇ ਨੇ ਕਈ ਗੁਰਦੁਆਰੇ ਰੱਖ ਆਂਦੇ ਨੇ।
ਹੂੰ, ਅਜੇ ਲੋਕ ਲੋਂ ਨੂੰ ਫਿਰ ਉਹ ਤੇ ਦਿੰਦੇ ਹੀ ਨੇ ਆਪਣੇ ਕੁੜੀਆਂ ਨੂੰ ਫਿਰ ਬਾਹਰ ਦਾ ਤੇ ਫਿਰ ਜਿਹੜੇ ਵਿਆਹੀਆਂ ਆ ਉਹਨਾਂ ਨੂੰ ਕਦੇ ਨਹੀਂ ਦਿੱਤਾ ਜਾਂਦਾ। ਪਰ ਲੋਕਾਂ ਨੂੰ ਤੇ ਦੇਣਾ ਪੈਂਦਾ ਹੀ ਹੈ ਹਰ ਸਾਲ ਹਾਂ। ਅਸੀਂ ਆਪ ਸਵੇਰੇ ਦੇ ਕੇ ਆਏ ਹਾਂ ਗੁਰਦੁਆਰੇ ਅਹ ਘੜਾ ਦੇ ਕੇ ਆਏ ਆ। ਫਰੂਟ ਦੇ ਆਏ ਆ ਨਾਲ ਪੱਖੀਆਂ ਧਰ ਆਏ ਆ। ਉਹ ਗੁਰਦੁਆਰੇ ਵਾਲੇ ਫਿਰ ਵੰਡ ਈ ਦਿੰਦੇ ਨੇ ਕੋਈ ਸੰਗਤ ਆਉਂਦੀ ਹੈ ਹਾਂ। ਕੋਈ ਮੰਦਿਰਾਂ ਚ ਦੇ ਆਉਂਦੇ ਨੇ ਕੋਈ ਗੁਰਦੁਆਰੇ ਦੇ ਆਉਂਦੇ ਨੇ।
ਹਾਂਜੀ ਹਾਂਜੀ ਹਾਂਜੀ ਹੂੰ। ਉਹ ਤੇ ਹੈ ਈ ਹੈ।
ਹੋਰ ਇਹ ਤੇ ਬਾਰਿਸ਼ ਸੀ ਸਵੇਰੇ ਥੋੜੀ ਬਹੁਤ ਸਾਡੇ ਪਾਸੇ ਕਣੀਆਂ ਪਈਆਂ ਸੀ ਤੇ ਉਸ ਉਸ ਤੋਂ ਬਾਅਦ ਇਹ ਗੁਮਾ ਬਣਿਆ ਹੋਇਆ ਏ ਜਾਂ ਤੇ ਖੁੱਲ ਕੇ ਹੋਵੇ ਬਾਰਿਸ਼।
ਹਾਂਜੀ ਹਾਂਜੀ ਉਹ ਫਿਰ ਭੜਾਸ ਸੁੱਟ ਨਾ ਜਿਹੜਾ ਬਾਰਿਸ਼ ਆ ਜਾਏ ਜਿਹੜਾ ਉਹ ਨਾਲ ਹੋਰ ਭੜਾਸ ਹੋਰ ਗਰਮੀ ਹੁੰਦੀ ਹੈ।
ਹਾਂ ਹਾਂ ਹਾਂ ਭੜਾਸ ਵੀ ਉੱਠ ਜਾਂਦੀ ਬਣ ਜਾਂਦੀ ਹੈ।
ਹਾਂਜੀ ਹਾਂਜੀ, ਹੂੰ। ਹੋਰ ਸੁਣਾਓ?
ਬਸ ਠੀਕ ਹੋਰ ਬਣਾ ਲਈ ਐ ਹੁਣ ਰਾਤ ਦੀ ਤਿਆਰੀ ਖਾਣ ਪੀਣ ਦੀ।
ਹਾਂਜੀ ਹਾਂਜੀ ਹੁਣ ਰਾਤੀ ਦੁਪਹਿਰੇ ਸਵੇਰੇ ਨਾਸ਼ਤੇ ਛੱਡਿਓ ਫਿਰ ਦੁਪਹਿਰ ਦਾ ਕਰੋ ਬਸ ਫਿਰ ਹੁਣ ਰਾਤ ਦਾ ਹੁਣ ਰਾਤੀ ਨੂੰ ਵੇਖਣ ਪੁੱਛਣੇ ਆ ਕੀ ਬਣਾਈਏ।। ਦੱਸੋ ਕਿਹੜੀ ਦਾਲ ਬਣਾਈਏ ਉਹ ਕਹਿੰਦੇ ਇਹ ਨੀ ਮੈਂ ਖਾਂ ਨ ਦਾਲ ਇਹੀ ਖਾਣੀ ਹੁਣ ਪੁੱਛਣੇ ਆ ਕਿਹੜੀ ਦਾਲ ਖਣੀ ਕੀ ਖਾਣਾ ਨੇ। ਉਹੀ ਬਣਾ ਦਿੰਦੇ ਹਾਂ ਫਿਰ ਫਾਇਦਾ ਕੀ ਆਪਣੀ ਮਰਜ਼ੀ ਨਾਲ ਬਣਾਓ ਬੱਚੇ ਖਾਣ ਨਾਲ ਫੇਰ ਗੁਜ਼ਾਰਾ ਨੀ ਹੈਗਾ ਹਾਂਜੀ। ਹੂੰ।
ਹੋਰ ਚਲੋ ਠੀਕ ਹੈ ਫੇਰ ਤੁਸੀਂ ਕਰੋ ਤਿਆਰੀ ਬਣਾਉਣ ਦੀ। ਹੂੰ - ਹੂੰ ਹੈਨਾ ਮੈਂ ਵੀ ਵੇਖਾਂ ਕੀ ਬਣਾਣਾ ਹੈ। ਚਾੜਨਾ ਪਣਾ ਹੋਰ ਕੀ ਚਲੋ ਠੀਕ ਹੈ ਅੱਛਾ ਜੀ ਸਤਿ ਸ੍ਰੀ ਅਕਾਲ। ਕਾਲ।